ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਹਾਂਜੀ ਜੀ ਹੋਰ ਕੀ ਹਾਲ ਚਾਲ ਜੀ ਵਧੀਆ -ਵਧੀ
ਮੈਂ ਬੜੀ ਵਧੀਆ ਹਾ, ਤੁਸ ਬਸ ਮੈਂ ਵੀ, ਬੜੀ ਵਧੀਆ, ਕਿੱਥੇ ਗਾਇਬ ਸੀ ਫੋਨ ਹੀ ਨੀ ਚਕਦੇ ਕਿੰਨਾ ਟਾਈਮ।
ਬਸ ਭੈਣ ਜੀ ਤੁਹਾਨੂੰ ਕੀ ਦੱਸਾਂ, ਤੁਹਾਨੂੰ ਪਤਾ। ਮੈਂ ਥੋੜੇ ਨਾ ਬਿਜੀ ਸੀਗੀ। ਬੱਚੇ ਛੋਟੇ ਆ ਤੁਹਾਨੂੰ ਪਤਾ ਪਹਿਲੇ ਉਹਨਾਂ ਦੀ ਕਲਾਸਿਸ ਵਗੈਰਾ। ਸਕੂਲ ਦੀ ਲੱਗਦੀਆਂ। ਫੇਰ, ਫੇਰ ਹੁਣ ਛੁੱਟੀਆਂ ਪੈ ਗਈ ਅਨ। ਤਾਂ ਹੋਰ ਜ਼ਿਆਦਾ ਬਿਜ਼ੀ ਹੋ ਗਈਆਂ। ਤੇ ਨਾਲ, ਸਾਈਡ ਬਾਏ ਸਾਈਡ। ਐ ਤੁਹਾਨੂੰ ਪਤਾ ਮੇਰਾ ਆਪਣਾ ਬਿਜਨਸ ਕਰਦੀ ਆ ਮੈਂ ਆਨਲਾਈਨ, ਤੇ ਹਾਂ ਸੂਟਸ ਵਗੈਰਾ ਦਾ, ਤੇ ਬਸ ਉ ਸਾਰਾ ਦਿਨ ਮੇਰਾ ਏਦਾਂ ਹੀ ਨਿਕਲ - ਜਾਂਦਾ, ਨਾਲ ਨਾਲ ਬੁਟੀਕ ਦਾ ਵੀ ਕੰਮ ਪਾਇਆਦਾ ਤੁਹਾਨੂੰ ਪਤਾ ਫੇਰ ਇੰਨੇ ਕੰਮ ਹੋਯੇ ਤੇ ਫਿਰ ਟਾਈਮ ਹੀ ਨਹੀਂ ਲੱਗਦਾ ਤੇ ਬਸ ਉਹ ਉਹਦੇ ਚ ਥੋੜਾ ਬਿਜ਼ੀ ਰਹਿੰਨੇ ਆਂ। ਤੇ ਮੈਂ ਕਿਹਾ ਚਲੋ ਭੈਣ ਜੀ ਨੂੰ ਕੰਨ ਕਿੰਨੇ ਦਿਨ ਹੋ ਗਏ ਗੱਲ ਹੀ ਨੀ ਹੋਈ ਭੈਣ ਜੀ ਨਾਲ, ਤੇ ਤੁਸੀਂ ਤੁਸੀਂ ਕਰ ਲੈਣਾ ਸੀ ਯਾਦ, ਤੁਸੀਂ ਵੀ ਨੀ ਕੀਤਾ, ਕਿੰਨੇ ਦਿਨ ਹੋ ਗਏ ਨਾ।
ਇੱਕ ਵਾਰੀ ਕੀਤਾ ਤੁਹਾਡੇ ਮੁੰਡੇ ਨੇ ਚੁੱਕਿਆ ਸੀ ਓਹ ਮੰਮਾ ਬਿਜ ਤੇ ਫਿਰ ਮੈਂ ਕੇਆ ਚਲੋ ਆਪੇ ਕਰ ਲੈਨਗੇ ਕੋਲ ਬੈਕ।
ਬੱਸ ਮੈਨੂੰ ਪਤਾ ਈ ਨੀ ਨਾ ਮੈਨੂੰ ਦੱਸਿਆ ਨਾਂ ਮੈਂ ਦੇਖੇਆ ਦੁਬਾਰਾ ਤਾਂ ਹੀ ਮੈਂ ਭੈਣ ਜੀ ਦਾ ਏ੍ਹਨੇ ਦਿਨ ਹੋ ਗੇ ਕਮਾਲ ਐ ਫੋਨ ਆਏਆ ਈ ਨੀ, ਤੇ ਐ ਨੀ ਪਤਾ ਤੁਸੀ ਕੀਤਾ ਮੈਨੂੰ ਪਤਾ ਨੀ ਲੱਗਾ। ਹਾਂਜੀ ਐ ਤਾ ਗੱਲ ਸਹੀ ਕਈ ਤੁਸੀ, ਹਾਂ ਨਈ ਨੀ ਸਹੀ ਕੇਆ ਤੁਸੀ ਭੈਣ ਸਈ ਗੱਲ।
ਹੋਰ ਬੱਚੇ, ਬੱਚੇ ਠੀਕ ਨੇ ਬੱਚੇ, ਬਸ ਬੱਚੇ ਬੜਾ ਤੰਗ ਕਰਦੇ ਨ।
ਫੋ ਦੇ ਨਾ ਲ, ਪੱਕਾ ਫੋਨ ਦੇਂਦੇ ਹੋਨੇ ਆ ਹਨਾ ਨਾ, ਨਾ ਫੋਨ ਭੈਨਜੀ ਫੋਨ ਨਾ ਦੇਆ ਕਰੋ ਮੈਂ ਫੋਨ ਬਿਲਕੁਲ ਨੀ ਦੇਨਾ ਤੈਨ ਪਤਾ, ਫੋਨ ਦੇ ਕਿੰਨੇ ਸਾਈਡ ਇਫੈਕਟ ਹੈਗੇ ਨੇ ਧਾਨੂ ਪਤਾ ਨਾ ਬੱਚੇਆਂ ਦੀ ਆਈ ਸਾਈੜ ਵੀਕ ਦਿਮਾਖ ਤੇ ਬੱਚੇ ਜਿਆਦਾ ਵੜੇ ਰੈਨਗੇ ਫੋਨ ਚ ਫੇਰ ਰੋਟੀ ਦਾ ਪਤਾ ਨੀ, ਫੋਨ ਚ ਈ ਵੜੇ ਰੈਨ ਸਾਹਮਣੇ ਰੋਟੀ ਏਨਾਂ ਨੂੰ ਨਈ ਪਤਾ, ਕਿ ਬਸੀ ਰੋਟੀ ਖਾਨੀ ਕੇ ਨਹੀ।
ਨੲਈ ਮੈਂ ਅ ਬੱਚੇਆਂ ਨੂੰ ਦੇਨੀ ਆਂ। ਫੋਨ ਲਿਮੀਟ ਹੋਂਦੀ ਏ। ਹਾਂ, ਫੇਰ ਜਦੋਂ ਬੰਜ ਮਜਬੂਰੀ ਹੁੰਦੀ ਜਦੋਂ, ਜਿਵੇਂ ਮੈਂ ਜਿਵੇਂ ਐਮਰਜੈਂਸੀ ਬਾਰ ਜਾਨਾ ਹੋਨਾ ਫੇਰ ਬੱਚੇ ਫੇਰ ਪਤਾ ਟਿੱਕਦੇ ਨੀ ਘਾਰ
ਨਈ, ਨਈ ਭੈਜੀਂ ਐ ਐਹੀ ਗਲਤੀ ਤੁਸੀ ਐਹੀ ਗਲਤੀ ਕਰਦੇ ਭੈਨ ਜੀ। ਐ ਗਲਤੀ ਕਰਦੇ ਓ ਤੁਸੀ। ਤੁਸੀ ਆਪਨੇ ਮਤਲਬ ਫਾਇਦੇ ਵਾਸਤੇ ਬੱਚੇਆਂ ਨੂੰ ਤੁਸੀ ਕੋਈ ਇਨ ਡੋਰ ਗੇਮਸ ਦੇਓ ਓਨੂ ਖੇਡਣ ਨੂ। ਅੰਦਰ ਤੂਸੀ ਯਾਰ ਓਨਾ ਨੂ ਇਨਡੋਰ ਗੇਮਸ ਲਾਓ।
ਬੱਚੇ ਵੇਖੋ ਕਿੱਥੇ ਮੰਨਦੇ ਨ, ਨਾ ਕੋਈ ਘਾਰ ਵੱਡਾ ਹੈਗੈ, ਬੰਦਾ ਵੱਡੇਆ ਕੋਲ ਬਠਾ ਜਾਂਦੈ।
ਨਹੀਂ, ਨਹੀਂ ਪਰ ਭੈਨ ਜੀ ਅੱਛਾ, ਅੱਛਾ ਠੀਕ। ਨਹੀਂ ਭੈਨਜੀ ਐ ਗੱਲ ਤਾ ਤੁਸੀ ਪਰ, ਭਾਵੇਂ ਕੁਸ਼ ਹੋ ਜੇ ਬੱਚੇਆਂ ਨੂੰ ਫੋਨ ਨੀ ਦੇਨਾ। ਬਸ ਓਨਾਂ ਨੂੰ ਕੋ ਫੋਨ ਤੁਆਨੂੰ ਬਸ ਨਹੀ ਮਿਲਨਾ ਫੇ ਖੇਡਾ ਈ ਖਤਮ
ਹਾਂ ਮੈਂ ਵੀ, ਹਾਂ ਮੈਂ ਵੀ, ਵੇਖਿਆ ਸੀ ਫੋਨ ਤੇ ਇੱਕ ਬੱਚਾ ਫੋਰ ਵੇਖਦਾ ਪਿਯਾ ਸੀ ਪਬ ਜੀ ਡਾਊਨਲੋਡ਼ ਕੀਤੀ ਦੀ ਸੀ ਓਨੇ। ਓਦੀ ਮੰਮੀ ਨੇ ਫੋਰ ਮੰਗੇਆ ਓਨੇ ਕਿਵੇ ਓਨੂ ਮਾਰੇ
ਬਸ, ਬਸ ਉਹੀ ਇਹ ਗ਼ਲਤ ਕੰਮ ਹੁੰਦੇ ਨਾ ਤੁਹਾਨੂੰ ਮੈਂ ਇਹੀ ਦੱਸ ਰਹੀ ਭੈਨ ਜੀ ਫੋਨ ਨਈ ਦੇਨਾ ਉਸਨੂੰ ਉਹਨਾਂ ਨੂੰ ਪਤਾ ਹੀ ਸੀ ਕੀ ਖਾਧਾ ਕੀ ਨੀ ਖਾਧਾ ਬਸ ਹੁਨ ਸਾਹਮਨੇ ਪਿਆ ਮੂੰਹ ਜਦੋਂ ਆਂਦਾ ਜੋ ਗਲਤ ਮਲਤ ਠੀਕ ਏ ਨਾ, ਐਵੇਂ ਖਾਈ ਜਾਂਦੇ ਨੇ, ਖਾਈ ਜਾਂਦੇ ਨੇ ਕੋਈ ਜੋ ਚੀਜ਼ ਜਿਹੜੀ ਅਨਹੈਲਦੀ ਦੇਖੋ, ਅਨਹੈਲਦੀ ਚੀਜਾ ਖਾਈ ਜਾਂਦੇ ਨੇ ਚਿੱਪਸ ਦੇ ਪੈਕੇੜ ਖਾਲੋ ਕੁਰ ਕੁਰੇ
ਬਿਲਕੁਲ-ਬਿਲਕੁਲ ਸਹੀ ਏ
ਸਾਮਨੇ ਖਾ ਰਹੇ ਓ ਖਾਈ ਜਾਓ, ਉਨਾ ਨੂੰ ਪਤਾ ਅਸੀ ਕੀ ਖਾ ਰਹੇ ਖਾਈ ਜਾਨਗੇ ਦੇਖੋ ਤੁਹਾਨੂੰ ਪਤਾ ਹੁਨ ਓ ਚੀਜ਼ਾਂ, ਸਾਡੇ ਦੇਖੋ ਹੈਲਥ ਵਾਸਤੇ ਕਿੰਨੀ ਬੇਕਾਰ ਨੇ ਤਾਂ ਈ ਭੈਨ ਜੀ ਮੈਂ ਏਹੀ ਸਮਝਾ ਇਹੀ
ਬਿਲਕੁਲ ਸਹੀ ਕਿਆ।
ਫੋਨ ਵੀ ਤਾਹੀਂ। ਕੀਤਾ ਸੀਗਾ ਤੇ ਧਿਆਨ
ਨਈ ਮੇ ਓਜਂ ਤਾ ਬੜਾ ਮੈਂ ਨਈ ਮੈਂ ਬੋਤ ਧੇਆਨ ਰੱਖਨੀ ਆ, ਬਟ ਹੋਨ ਮੈ ਹੋਰ ਧੇਆਨ ਰੱਖਾਂਗੀ ਜਿਵੇਂ ਤੁਸੀ ਮੈਨੂੰ ਕੇਆ ਏ ਨਾ। ਹੁਨ ਮੈਂ ਹੋਰ ਧੇਆਨ ਦੇਵਾਂਗੀ ਮੈਂ ਬੱਚੇਆਂ ਨੂੰ ਮੈਂ ਬੱਚਿਆਂ ਨੂੰ ਸਪੈਸ਼ਲ ਗੇਮਸ ਲੇਆ ਕੇ ਦੇ ਦਾਂਗੀ ਕਰ ਜਿਵੇਂ ਕੈਰਮ ਬੋਡ ਹੋ ਗਿਆ, ਲੂਡੋ ਹੋ ਗਿਆ। ਏਹ ਲੇਆ ਕੇ ਦੇ ਦਾਂਗੀ ਆਪਸ‌ ਚ ਦੋਨੋ ਕਰ ਬੈਕੇ
ਹਾਂਜੀ ਹਾਂ
ਸਹੀ ਗੱਲ ਏ ਹਾਂਜੀ, ਜੀ ਬਿਲਕੁਲ, ਬਿਲਕੁਲ ਨਈ ਵੈਸੇ ਮੈਂ ਸੋਚ ਰੀਆ ਜਿਵੇਂ ਛੁੱਟੀਆਂ ਹੋਵੇ ਨਾ ਬੱਚਿਆਂ ਦੀ ਚੀਜ਼ ਲੈ ਕੇ ਵਧੀਆ ਗਿਫਟ ਦਵਾਂਗੀ, ਨਈ ਵੈਸੇ ਮੈਂ ਪਤਾ ਕੀ ਸੋਚ ਰਹੀ ਸੀ ਹੁਨ ਜਿਵੇਂ ਬੱਚਿਆਂ ਦੀਆਂ ਛੁੱਟੀਆਂ ਪੈ ਗੀਆਂ ਨੇ ਨਾ
ਹਾਂਜੀ, ਹਾਂਜੀ। ਮੈਂ ਵੀ ਦੇਖੋ ਹੁਨ ਛੁੱਟੀਆਂ ਪੈ ਗਿਆਂ ਬੱਚੇ
ਮੈਂ ਸੋਚ ਰੀ ਸੀ ਜਿਵੇਂ ਹੁਨ ਬੱਚਿਆਂ ਦੀ ਸਾਡੀ ਛੁੱਟੀਆਂ ਪੈ ਗਿਆਂ ਨੇ ਨਾ ਤੇ ਇਨਾਂ ਨੂੰ ਕੋਈ ਜਿਵੇਂ ਗੇਮ ਵਗੈਰਾ ਚ ਇੰਡਲਜ ਕਰਾ ਦਾ ਸਾਡੇ ਏਥੇ ਓ ਜ ਗੱਤਕਾ ਚੱਲਦਾ ਵੇ ਏਹੋ ਜਿਹੀ ਹੋ ਗਿਆਂ ਹਾਂਜੀ ਗਤਕਾ ਹਾਂਜੀ, ਹਾਂਜੀ ਵੈਸੇ ਮੈਂ ਪਤਾ ਮੈਂ ਹਾ ਮੈਂ ਪਤਾ ਕਰ ਪਤਾ ਕਰਕੇ ਆਈਂ ਆ ਦੋ ਜਗਾ ਬਾਸ
ਇੱਕ ਮੈਂ ਤੁਹਾਨੂੰ ਨਹੀਂ ਨਹੀਂ। ਮੈਂ ਉਸਦਾ ਵੀ ਹਾਲ ਮੈਂ ਤੁਹਾਨੂੰ ਦੱਸ ਦੇਣੀ ਆ ਭੈਣ ਜੀ। ਉਵੇਂ ਮੇਰੀ ਗੱਲ ਸੁਣੋ ਤੁਸੀਂ ਦੇਖੋ ਜਾਣ ਦੀ ਵੀ ਲੋੜ ਨੀ ਪੈਣੀ ਮੇਰੇ ਇੱਕ ਭਾਜੀ ਹੈਗੇ ਨੇ ਔਨਲਾਈਨ ਸਿਖਾਉਂਦੇ ਨੇ ਸਭ ਕੁਛ ਹਾਂਜੀ ਬਹੁਤ ਵਧੀਆ ਭੈਣ ਜੀ ਇੰਨੇ ਵਧੀਆ ਨੇ ਨਾ ਤੁਸੀਂ। ਉਹ ਤੁਹਾਨੂੰ ਮੈਂ ਦੇਖੋ ਨੰਬਰ ਦਾਂਗੀ ਤੁਸੀਂ ਜੋ ਬੱਚੇ ਨੂੰ ਮ। ਐਕਟੀਵਿਟੀ ਕਰਾਨੀ ਏ। ਉਹਨਾਂ ਨੇ ਤੁਹਾਨੂੰ ਦੱਸ ਦੇਣਾ ਵੇ ਤੁਸੀਂ ਓਨਲਾਈਨ ਘਰ ਬਹਿ ਕੇ ਹੀ ਕਰਵਾ ਸਕਦੇ ਹੋ ਤੁਹਾਡੀ ਟੈਨਸਨ ਹਾਂ ਤੁਹਾਨੂੰ ਮਤਲਬ ਮੈਂ ਤੁਹਾਨੂੰ ਦੇਖੋ। ਜਾਣ ਦੀ ਲੋੜ ਹੀ ਨੀ ਕਿੱਤੇ ਪੈਣੀ।
ਹਾਂ ਇਹ ਤੇ ਬੜੀ ਸਹੀ ਗੱਲ ਕੀਤੀ ਸੀ ਬਹੁਤ ਸਹੀ ਮੈਂ ਦੱਸੀ ਬੜੀ ਸਹੀ ਗੱਲ ਕੀਤੀ ਜੀ ਤੇ ਮੈਂ ਕਦੋਂ ਦਾ ਸੋਚ ਰਹੀ ਸੀ ਪਰ ਮੈਨੂੰ ਕੋਈ ਵਧੀਆ ਪਰ ਮੈ ਮੈਨੂੰ ਨਾ ਕੋਈ ਵਧੀਆ ਮਿਲਦਾ ਨੀ। ਜਿਹ ਕੋਲ ਵੀ ਜਾਵਾਂ ਕੋਈ ਪੇਮੈਂਟ ਇੰਨੀ ਮੰਗਦੇ
ਹਾਂਜੀ ਹਾਂਜੀ ਨਹੀਂ ਨਹੀਂ ਇਹ ਤਾਂ ਦੋ ਘੰਟੇ ਦੀ ਕਲਾਸ ਏ ਪੂਰੀ ਮੈਂ ਤੁਹਾਨੂੰ ਦੱਸਿਆ ਦੋ ਘੰਟੇ ਦੀ ਕਲਾਸ ਹੁੰਦੀ ਹੈ ਔਰ ਬੱਚਾ ਤੁਹਾਡਾ ਇੰਨਾ ਟੈਲੈਂਟਿਡ ਬਣ ਜਾਣਾ ਨਾ ਤੁਸੀਂ ਆਪ ਹੈਰਾਨ ਕਿ ਕਮਾਲ ਹੀ ਹੋ ਗਈ ਹੈ ਮੈਂ ਦੇਖੋ ਕਰਾਣੀ ਹਾਂ ਨਾ ਬੱਚਿਆਂ ਨੂੰ ਹੁਣ ਤਹਾਨੂੰ ਪਤਾ ਮੈਂ ਮੇਰਾ ਵੀ ਬੜੀ ਪ੍ਰੋਬਲਮ ਏ ਤੁਹਾਡੇ ਪਾ ਜੀ ਵੀ ਚੱਲੇ ਜਾਂਦੇ ਨੇ ਮੈਨੂੰ ਵੀ ਆਣ ਜਾਣ ਬੜੀ ਦਿੱਕਤ ਹੁੰਦੀ ਕਿ ਹਾਰ ਤੁਹਾਨੂੰ ਪਤਾ ਬੁਟੀਕ ਦਾ ਵੀ ਕੰਮ ਦਾ ਵੀ ਕੰਮ ਹੈ ਫੇਰ ਨਾਲ ਨਾਲ ਮੈਂ ਬੱਚਿਆਂ ਨੂੰ ਦੇਖਦੀ ਹਾਂ ਫੇਿਰ ਮੈਨੂੰ ਹੁੰਦਾ ਕਿ ਮੈਂ ਛੱਡਣ ਜਾਵਾਂ ਲਿਆ ਮੈਨੂੰ ਟਾਈਮ ਖਰਾਬ ਹੁੰਦਾ ਮੈਂ ਵੀ ਔਨਲਾਈਨ ਇਹੀ ਕਰਾਂਦੀ ਦੇਖੋ ਬੱਚੇ ਇੰਨਾ ਸੋਹਣਾ ਕਰਦੇ ਨੇ ਹਾਂਜੀ ਬਹੁਤ ਵਧੀਆ ਕਰਦੇ ਨੇ ਤੇ ਤੁਹਾਨੂੰ ਵੀ ਮੈਂ ਦੱਸ ਦੱਸਿਆ ਵੇ ਹੁਣ ਤੁਸੀਂ ਵੀ ਅਹ ਇੱਕ ਵਾਰੀ ਗੱਲ ਕਰ ਲੈ ਨਾ ਮੈਂ ਤੁਹਾਨੂੰ ਨੰਬਰ ਸੈਂਡ ਕਰ ਦਾਂਗੀ ਭਾਜੀ ਦਾ ਤੇ ਤੁਸੀਂ ਆਪ ਫ ਗੱਲ ਕਰ ਲੈਣਾ ਤੇ ਜਿਵੇਂ ਤੁਹਾਨੂੰ
ਨਹੀਂ ਤੁਸੀਂ ਮੈਨੂੰ ਜਰੂਰ ਨੰਬਰ ਸੈਂਡ ਕਰਿਓ ਨਾਲੇ ਇੱਕ ਵਾਰੀ ਤੁਸੀਂ ਉਹਨਾ ਨੂੰ ਤੁਸੀਂ ਆਪ ਪਰਸਨਲ ਕੋਂਟੈਕਟ ਕਰਕੇ ਦੱਸਿਓ ਕਿ ਹਾਂ ਮੇ
ਹਾਂਜੀ ਹਾਂਜੀ ਨਹੀਂ ਨਹੀਂ ਮੈਂ ਕਹਿ ਦਾਂਗੀ ਮੇਰੇ ਨੋਨ ਚ ਹੈਗੇ ਆ ਮੇਰੇ ਭਾਬੀ ਤੇ ਮੈਂ ਉਹਨਾਂ ਨੂੰ ਕਹਿ ਦੇਣਾ ਤੁਸੀਂ ਟੈਂਸ਼ਨ ਨਾ ਲਓ ਕੋਈ ਗੱਲ ਨੀ ਤੁਹਾਨੂੰ ਬਿਨਾਂ ਫਿਕਰ ਕਰਨ ਦੀ ਲੋੜ ਹੀ ਨਹੀਂ ਉਹ ਤਾਂ ਗੱਲ ਤੁਹਾਡੀ ਆ ਦੇਖੋ ਆਪਣਿਆਂ ਦੇ ਹੁੰਦੇ ਕੋਈ ਟ ਣ ਦੀ ਸਾਨੂੰ ਲੋੜ ਹੋ ਸਕਦੀ ਹੈ
ਬਿਲਕੁਲ ਸਹੀ ਗੱਲ ਹੈ ਹੁਣ ਮੈਨੂੰ ਵੀ ਹੁਣ ਮੈਨ ਵੀ ਦੇਖੋ ਪਿੱਛੇ ਕਿੰਨੀ ਲੋੜ ਸੀ ਪੈਸਿਆਂ ਦੀ ਜੋ ਤੁਸੀਂ ਮੈਨੂੰ ਪ੍ਰੋਵਾਈਡ ਕਰਵਾਏ ਸੀ ਤੁਹਾਡਾ ਬਹੁਤ ਥੈਂਕ ਯੂ ਨਹੀਂ ਨਹੀਂ ਵੇਖੋ ਮੈਂ ਸਹੀ ਦੱਸਾਂ ਮੈਂ ਮੈਂ ਬਹੁਤ ਜਣਿਆ ਮੰਗੇ ਸੀ ਬ ਮੈਨੂੰ ਕਿਸੇ ਤੋਂ ਨੀ ਮਿਲਿਆ ਤੁਹਾਨੂੰ ਮੈਂ ਇੱਕ ਵਾਰੀ ਕਿਹਾ ਤੁਸੀਂ ਨਾਲ ਹੀ ਮੇਰਾ
ਹਾਂ ਹਾਂ ਨਹੀਂ ਨਹੀਂ ਭੈਣ ਜੀ ਚਲੋ ਦੇਖੋ ਆਪਣੇ ਕੰਮ ਆਉਂਦੇ ਨੇ ਔਖੇ ਟਾਈਮ ਆਪਣੇ ਨਾ ਕੰਮ ਆਏ ਤੇ ਫਿਰ ਕਿਹਤੇ ਕੰਮ ਅਸੀਂ ਆਉਣਾ ਦੇਖੋ ਪੈਸਾ ਦਾ ਕੀ ਹੈ ਪੈਸਾ ਤਾਂ ਆਉਂਦਾ ਜਾਂਦਾ ਰਹੇਗਾ ਭੈਣ ਜੀ ਦੇਖੋ ਆਪਣਿਆਂ ਨਾਲ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੋਰ
ਹਾਂਜੀ ਹਾਂਜੀ ਨਹੀਂਦੀ ਨਾ ਹੁਣੇ ਬਸ ਕਰਨ ਲੱਗਿਆ ਦੁਨਆ ਬਣਾਇਆ ਸੀ ਅ ਨਾ ਦਲੀਆ ਬਣਾਇਆ ਸੀ ਮੈਂ ਨਾ ਅੱਜ
ਅੱਛਾ
ਦਲਆ ਬਣਾਇਆ ਸੀ ਮੈਂ ਨਾ ਅੱਜ
ਨਹੀਂ ਤੁਸੀਂ ਦਲੀਆ ਕਿਵੇਂ ਬਣਾਉਂਦੇ ਹੋ ਦਲੀਆ
ਬਸ ਫਿਰ ਦਲੀਆ ਨੂੰ ਭੋਲ ਦਦੀ ਹਾਂ ਮੈਂ ਫੇਿਰ ਟਮਾਟਰ ਪਿਆਜ ਤੇ ਤੜਕਾ ਲਾ ਕੇ ਵਿੱਚ ਬੇਸਿਕ ਮਸਾਲੇ ਪਾ ਕੇ ਬਸ ਪਾਣੀ ਪਾ ਕੇ ਦੋ ਤਿੰਨ ਸੀਟੀਆਂ ਦਵਾ ਦੋ ਫਿਰ ਸੀਟ ਆਉਣ ਤੋਂ ਬਾਅਦ ਨਾ ਸ ਇੱਕਦਮ ਨੀ ਖੋਦਾ
ਠੀਕ ਹੈ ਠੀਕ ਹੈ ਉਹ ਅਸੀਂ ਦਾ ਹੈ ਮੇਰੇ ਕੋਲ ਹੋ ਜਾਂਦੀ ਭੈਣਚ ਤਾਂ ਹੀ ਮੈਂ ਕਹਾਂ ਸਾਡਾ ਕਛਾ ਕਿਉਂ ਰਹਿ ਜਾਂਦਾ ਦਲੀਆ
ਹਾਂ ਬਿਲੁ ਨਹੀਂ ਤੁਸੀਂ ਉਹਨੂੰ ਸਟੀਮ ਹੈ ਤੁਸੀਂਨੂੰ ਪਏ ਤੁਸੀਂ ਉਹਨੂੰ ਪੰਜ ਦਸ ਮਿੰਟ ਪਹਿਲੇ ਤ ਲੋ ਨੂੰ ਪੰਜ ਦਸ ਮਿੰਟ ਪਏ ਰਹਿਣ ਦੋ ਜਦੋਂ ਤੁਸੀਂ ਕੁੂੱਕਰ ਐਵੇਂ ਐਵੇਂ ਹੋ ਜਾੇ ਕਿ ਤੁਹਾਨੂੰ ਕੁੂੱਕਰ ਦੀ ਸੀਟੀ ਕੱਟਣ ਕੱਢਣ ਦੀ ਨਾ ਲੋੜ ਨਾ ਪਵੇ ਬਸ
ਉਹ ਬਸ ਪਤਾ ਕੀ ਗਾਹੇ ਭੈਣ ਜੀ ਮੈਂ ਤਾਂ ਰੱਖਦੀ ਹਾਂ ਬੱਚੇ ਤੁਹਾਨੂੰ ਪਤਾ ਜਿਹੜੇ ਨਾ ਸਾਡੇ ਉਹ ਇੰਨੇ ਕਾਲੇ ਪੈ ਜਾਂਦੇ ਨਾ ਇੰਨੇ ਕਾਲੇ ਉਹ ਕਹਿੰਦੇ ਨੇ ਬਸ ਉਹ ਕਹਿੰਦੇ ਨੇ ਖੋਲ ਦੋ ਉਹ ਛੋਟਾ ਮੇਰਾ ਹੈਗਾ ਉਹ ਤਾਂ ਬਸ ਫਟਾਟ ਪਾਾ ਕੱਢ ਦਿੰਦਾ ਫਿਰ ਕੱਚਾ ਰਹਿ ਜਾਂਦਾ ਮੈਂ ਕਿਹਾ
ਹਾਂ ਨਹੀਂ ਨਾਲੇ ਪ ਤਾ ਕੀ ਗੱਲ ਪਤਾ ਕੀ ਗੱਲ ਪਤਾ ਕੀ ਬੱਚੇ ਖੇਲ ਕੇ ਆਉਂਦੇ ਬੱਚਿਆਂ ਨੂੰ ਭੁੱਖ ਲੱਗੀ ਖਾਣ ਨੂੰ ਮੰਗਦੇ ਨੇ ਤੁਸੀਂ ਨਾ ਗਲੂਕੋਨ ਡੀ ਲਿਆ ਕੇ ਰੱਖੋ ਬੱਚਾ ਖੇ ਹਾਂ ਬੱਚਾ ਆਉਂਦਾ ਨਾ ਖੇਲ ਕੇ ਚੱਕੀਆਂ ਹੁੰਦਾ ਹੈ ਉਹਨਾਂ ਨੂੰ ਹਾਂ ਉਹਨਾਂ ਨੂੰ ਤੁਸੀਂ ਉਹ ਦਿਆ ਕਰੋ ਦੋ ਚਮਚ ਪਾ ਕੇ ਨਾ ਨਹੀਂ ਨਹੀਂ ਤੂੰ ਤਾਂ ਬੜੇ ਡਏ ਨਹੀਂ ਨਹੀਂ ਇੱਕ ਪਾਸੇ ਤੁਸੀਂ ਮੈਨੂੰ ਸਮਝਾਉਦੇ ਵੀ ਹੋ ਵੀ ਫੋਨ ਦੇ ਨਾਲ ਸਮਾਨ ਵੀ ਦੇਣਾ ਚਾਹੀਦਾ
ਭੈਣਜੀ ਉਹੀ ਉਹੀ ਗੱਲ
ਨਹੀਂ ਨਹੀਂ ਭੈਣਜੀ ਕੋਲਡਰਿੰਕ ਤਾਂ ਮੈਂ ਲਿਆ ਆ ਕੇ ਰੱਖਣੀ ਹ ਦੇਖੋ ਹੁਣ ਆਏ ਗਏ ਅੱਗੇ ਤਾਂ ਕੋਲਡ ਡਰਿੰਕ ਰੱਖਣੀ ਹੁੰਦੀ ਹੈ ਪਰ ਬੱਚਿਆਂ ਲਈ ਮੈਂ ਇਹਨਾਂ ਨੂੰ ਅਲਾਡ ਨਹੀਂ ਰਾ ਦੇਖਦੇ ਨੇ ਮੰਮਾ ਉਰੇ ਭਰੇ ਹੋਈ ਫਿਰਰ ਉਹਦਾ ਪੂਰਾ ਤਿਆਗ ਕਰ ਲੈਂਦੇ ਨੇ ਖਤਮ ਨਹੀਂ ਵੈਸੇ ਮੈਂ ਇਹਨੂੰ ਸਪੈਸ਼ਲੀ ਇਹਸਤੇ ਅਲੱਗ ਬਣਾਏ ਤ ਡਰਿੰਕਸ ਉਹ ਮੈਂ ਰਹੀਰੀ ਜੀਰੇ ਦਾ ਉਹ ਬਣਾਏ ਦਾ ਪਾਊਡਰ ਇੰਨਾ ਵਧੀਆ
ਅੱਛਾ ਅੱਛਾ ਹਾਂ ਮੈਂ ਪੁੱਛਾਂਗੀ ਤੁਹਾਡੇ ਕੋਲ ਕਦੇ ਦੀ ਰੈਸਪੀ ਤੁਹਾਡੇ ਕੋਲ ਨਾ ਰੈਸਪ ਪੁੱਛ ਨ ਹੋਦੀ ਮੈਂ ਹਾਂ ਇੱਕ ਵਾਰੀ ਹਾਲੇ ਤਾਂ ਥੋੜੀ ਬਿਜੀੀ ਹ ਥੋੜੀ ਦੇਰ ਬਾਅਦ ਪੁੱਛਾਂਗੀ ਮੈਂ
ਗੱਲ ਨੀ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਮੈਂ ਉਹ ਭਾਜੀ ਦਾ ਵੀ ਨੰਬਰ ਦੇ ਦਾਂਗੀ ਤੇ ਇਹ ਰੈਸਪੀ ਵੀ ਮੈਂ
ਹਾਂਜੀ ਮੈਂ ਰੈਸਪੀ ਵੀ ਦੱਸਣੀ ਹੈ ਤੇ ਹਾਂ ਤੇ ਮੈਂ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਾਂਗੀ ਫੋਨ ਘੱਟ ਵਖਾਂ ਤੁਸੀਂ ਵੀ ਧਿਆਨ ਰੱਖਣਾ
ਹਾਂਜੀ ਭੈਣਜੀ ਐਸੀ ਗੱਲ ਕੋਈ ਨੀ ਤੁਸੀਂ ਐਵੇਂ ਬਾਰ ਬਾਰ ਨਹੀਂ ਨਹੀਂ ਕੋਲਡ ਡਰਿੰਕ ਦੀ ਮੈਂ ਮੈਂ ਸੱਚੀ ਤੁਹਾਨੂੰ ਦੱਸਾਂ ਨਾ ਮੈਂ ਤੁਹਾਨੂੰ ਸਹੀ ਕਹਿ ਹਾਂਜੀ ਹਾਂਜੀ ਚਲੋ ਚੰਗਾ ਓਕੇ ਜੀ ਓਕੇ ਜੀ ਸਤਿ ਸ੍ਰੀ ਅਕਾਲ ਓਕੇ ਜੀ ਸਤਿ ਸ਼੍ਰੀ ਅਕਾਲ